ਹੈਲੋ।
ਹੈਲੋ, ਸਸ ਸੀ ਕਾਲ ਦੀਦੀ ਜੀ।
ਹਾਂਜੀ। ਸਸ ਰੀ ਕਾਲ। ਹੋਰ ਠੀਕ ਓ। ਹੋਰ ਕੀ ਕਰ ਰੇ ਓ?
ਕੁਛ ਨੀ ਬਸ ਬਜ਼ਾਰ ਆਈ ਸੀ। ਸਮਾਨ ਵਗੈਰਾ ਲੈਣ ਥੋੜ੍ਹਾ ਜਾ ਉਹ ਬਸ ਹੁਣ ਏਦਾਂ ਈ ਰੋਡ ਤੇ ਖੜੀ ਹੋਈ ਆ। ਕੋਈ ਹੈ ਈ ਨੀ ਔਟੋ ਵਗੈਰਾ ਵਾਲਾ। ਹਾਂਜੀ। ਬਸ ਤਵਾਨੂੰ ਪਤਾ ਪੀੜ ਬੜੀ ਐਂ ਪੀੜਾਂ ਚ ਕਿੱਧਰ ਔਟੋ ਵਗੈਰਾ ਮਿਲਦੈ ਪੈਦਲ ਈ।
ਕਿ ਏ ਨਾ
ਹਾਂਜੀ, ਬਹੁਤ ਗਰਮੀ। ਗਰਮੀ ਦੀ ਵਜ੍ਹ ਤੋਂ ਤੇ ਵੈਸੇ ਈ ਮੈਂ ਦਿਲ ਨੀ ਕਰਦਾ ਬਜ਼ਾਰ ਨਿਕਲ ਤੇ। ਕਿਉਂਕਿ ਅਪਣਾ ਸਾਧਨ ਨੀ ਹੈ ਨਾ ਕੋਲ। ਕੋਈ ਫੇਰ ਮੈਂ ਪੈਦਲ ਈ ਚਲੀ ਗਈ ਸੀ ਸਮਾਨ ਵਗੈਰਾ ਲੈਣ ਉਹ ਮੈਨੂੰ ਲੱਗਿਆ ਔ ਆਟੋ ਵਗੈਰਾ ਮਿਲ ਜੇ ਗਾ। ਮਿਲਦਾ ਈ ਨੀ ਪਿਆ ਆਟੋ ਵਗੈਰਾ ਕੋਈ ਵੀ ਹੈ ਈ ਨੀ ਇਸ ਟਾਈਮ ਤੇ
ਹੂੰ ਆਪਣੀ ਸਕੂਟੀ ਹੋਣੀ ਤੇ ਬੜੀ ਜ਼ਰੂਰੀ ਏ
ਹਾਂਜੀ ਸਹੀ ਗੱਲ ਏ ਸਕੂਟੀ ਹੋਣੀ ਬਹੁਤ ਜ਼ਰੂਰੀ ਏ। ਬੰਦਾ ਕੋਈ ਉਹ ਨੀ ਹੁੰਦਾ। ਕਿ ਹਾਏ ਕਿਸ ਟਾਈਮ ਮੈਂ ਉਹ ਕਰਾਂਗੀ ਇਹ ਕਰਾਂਗੀ ਨਾ।
ਹਾਂਜੀ, ਆਪਣੀ ਸਕੂਟੀ ਹੋਜੇੇ, ਚਾਹ- ਚਾਹੇ ਕਾਰ ਹੋ ਜੇ
ਹਾਂਜੀ - ਹਾਂਜੀ। ਹੈਲੋ - ਹੈਲੋ।
ਹੈਲੋ, ਹਾਂਜੀ- ਹਾਂਜੀ ਮੈਂ ਕਿਹਾ ਆਪਣੀ ਸਕੂਟੀ ਹੋ ਜੇ ਚਾਹੇ ਕਾਰ ਹੋ ਜੇ ਅਸੀਂ ਕਿੱਥੇ ਵੀ ਜਾ ਸਕਨੇ ਆ।
ਹਾਂਜੀ ਸਹੀ ਗੱਲ ਏ। ਉਹ ਤੁਹਾਨੂੰ ਪਤਾ ਹੁਣ ਬੰਦਾ ਪੈਦਲ ਵੀ ਕਿੰਨਾ ਤੁਰ ਲਏਗਾ।
ਹਾਂ---ਸਹੀ ਗੱਲ ਏ ਅੱਜ ਕੱਲ ਤੇ ਵੈਸੇ ਈ। ਬੀਨੀ ਵੀਕਨੈਸ ਰਹਿੰਦੀ ਏ ਸਰੀਰਾਂ ਵਿੱਚ, ਵੈਸੇ ਨਹੀਂ ਅਸੀਂ ਕਿੱਥੇ ਜਾ ਸਕਦੇ।
ਸਹੀ ਗੱਲ ਏ ਬੋ
ਨੀ ਹੈਗੀ ਏ।
ਹਾਂਜੀ ਬ- ਨਾਲੇ ਅੱਜ- ਕੱਲ ਆਟੋ ਵਾਲੇ ਪੈਸੇ ਵੀ ਤਾਂ ਕਿੰਨੇ ਨੇ ਬੰਦਾ ਕਿੰਨੇ ਪੈਸੇ ਦੇ - ਦੇਗਾ ਜਿਹੜਾ ਇਕ ਬੰਦੇ ਦਾ ਪੰਜਾਹ -ਪੰਜਾਹ ਰੁਪਏ ਨਾਲੇ ਸਮਾਨ ਦੇ ਕੇ ਹੋਰ ਹੋ ਜਾਂਦੇ ਨੇ ਕਿ ਜ਼ਿਆਦਾ ਸਮਾਨ ਹੈਗਾ। ਅੱਜ ਕੱਲ੍ਹ ਸਮਾਨ ਦੇ ਵੀ ਪੈਸੇ ਲੈਂਦੇ ਨੇ ਉਹ ਰੱਖਣ ਦੇ
ਹਾਂਜੀ, ਹਾਂਜੀ ਬਿਲਕੁਲ ਸਹੀ ਗਿਆ ਜੇ,
ਸਹੀ ਗੱਲ ਏ ਨਾ ਆਪਣੇ ਕੋਲ ਉਹ ਹੋਵੇ ਕੋਈ ਸਾਧਨ ਵਗੈਰਾ ਐਕਟਿਵ ਹੋ ਜੇ, ਚਾਹੇ ਬਾਈਕ ਹੋ ਜੇ ਚੱਲ ਇੱਕ ਇੱਕ ਵਾਰ ਬੰਦਾ ਪੈਟਰੋਲ, ਇੱਕ ਵਾਰ ਪੈਟਰੋਲ ਪਾਂਦਾ ਬੰਦਾ ਕਿੰਨੀ ਦੂਰ ਦੂਰ ਤੱਕ ਹੋ ਆਂਦਾ।
ਹਾਂਜੀ- ਹਾਂਜੀ ਅੱਜ ਕੱਲ੍ਹ ਤੇ ਇੰਨੀ ਫੈਸ ਫੈਸਲਿਟੀਜਹ ਹੈਗੀਆਂ ਨਾ ਅਸੀਂ ਕੈਬ ਵੀ ਬੁੱਕ ਕਰ ਸਕਦੇ ਆਂ ਫੋਨ ਤੋਂ
ਹਾਂਜੀ, ਇਹ ਵੀ ਗੱਲ
ਹਾਂ, ਵੈਸੇ ਕੈਬ ਵਗੈਰਾ ਵੀ ਤੁਸੀਂ ਬੁੱਕ ਕਰ ਲਿਆ ਕਰੋ। ਕੀ ਹੁੰਦਾ ਵੇ ਚਲੋ ਹੁਣ ਅਸ ਸਾਧਨ ਕਈਆਂ ਕੋਲ ਨਹੀਂ ਹੁੰਦੇ। ਪੈਸੇ ਕਈਆਂ ਕੋਲ ਨਹੀਂ ਹੋ ਸਕਦੇ ਅਵੇਲੇਬਲ ਨਹੀਂ ਹੁੰਦੇ ਕਈ ਵਾਰ ਤੇ ਫੇਰ ਅਸੀਂ ਕੈਬ ਵਗੈਰਾ ਵੀ ਬੁੱਕ ਕਰ ਸਕਨੇ ਆ। ਹਨਾ ਬਈ। ਹੁਣ ਜਿਨਾਂ ਕੋਲ ਹੈਗੇ ਨੇ ਸਾਧਨ ਤੇ ਉਹ ਦਿੰਦੇ ਵੀ ਨੀ
ਸਹੀ ਗੱਲ ਏ। ਆਈਓ ਗੱਲ ਸਾਡੇ ਘਰ ਹੈਗੀ। ਨਹੀਂ ਦਿੰਦੇ ਕੋਈ ਵੀ। ਬਈ ਨਾ ਕੇ ਅਗਰ ਇੱਕ ਦੋ ਵਾਰੀ
ਹੁਣ ਕੋਈ ਵੀ ਨੀ ਦਿੰਦਾ ਆਪਣੀ ਚੀਜ਼
ਪਰ ਅਵਂਵੀ ਇਹੇ ਤਾਂ ਗੱਲ ਹੈ ਸਾਰੀ। ਬੰਦੇ ਕੋਲ ਮੰਗੋ। ਇੱਕ ਵਾਰੀ ਮੰਗੋ, ਦੂਜੀ ਵਾਰ ਮੰਗੋ, ਮੂੰਹ ਬਣ ਜਾਂਦਾ ਹੈ। ਕਿ ਪੈਟਰੋਲ ਨੀ ਹੈ ਅੱਜ, ਕੱਲ ਦੇ ਬੰਦੇ ਬੈਟਰੀ ਆਲੀ ਹੁੰਦੀ ਸੌਦੀ ਉਹ ਵੀ ਨੀ ਦਿੰਦੇ ਕਿ ਸਾਡੀ ਬੈਟਰੀ ਖਤਮ ਹੋ ਜਾਏਗੀ ਚਲੋ ਪੈਟਰੋਲ ਦਾ
ਬਿਨਾਂ ਵੀ ਗੁਜ਼ਾਰਾ ਨੀ ਹੈਗਾ ਵੀ ਜ਼ਰੂਰ ਹੋਣੀ ਚਾਹੀਦੀ ਹੈ। ਸਾਡੇ ਕੋਲ ਚਾਹੇ ਇਲੈਕਟ੍ਰਿਕ ਹੀ ਲੈਲਈਏ ਸਕੂਟੀ ਵਗੈਰਾ ਇਹਦਾ ਵੀ ਬੜਾ ਫਾਇਦਾ ਹੈਗਾ ਵੇ ਸਾਨੂੰ
ਸਹੀ ਗੱਲ ਏ।
ਰਹਿ ਜਾਂਦਾ ਵੇ ਕਈ ਵਾਰ ਕੋਈ ਨੀ ਹੁੰਦਾ। ਬੰਦਾ ਇਕੱਲਾ ਵੀ ਜਾ ਸਕਦਾ ਸਕੂਟੀ ਤੇ ਚਾਕਾ ਨੀ ਆਂਦਾ, ਅਗਰ ਅਸੀਂ ਪੈਦਲ ਜਾਵਾਂਗੇ? ਸਾਨੂੰ ਕੋਈ ਨਾ ਕੋਈ ਅਸੀਂ ਇਕੱਲੇ ਜਾਂਨੇ ਆ ਸਾਨੂੰ ਫੇਰ ਥੋੜੀ ਸ਼ਰਮ ਆਉਂਦੀਏ ਅਗਰ ਸਕੂਟੀ ਸਾਡੇ ਨਾਲ ਹੋਏਗੀ ਨਾ ਫੇਰ ਨੀ ਸਾਨੂੰ ਇੰਨਾ ਫੀਲ ਹੋਏਗਾ ਹੈ ਨਾ।
ਹਾਂਜੀ, ਅਪਨਾ ਸਮਾਨ ਰਾੱਖ ਸਕਦੈ ਆਰਾਮ ਨਾਲ ਏੱਕ ਦੋ ਬੰਦੇ ਆਰਾਮ ਨਾਲ ਬੈਠ ਕੇ ਜਾ ਸਕਦੇ ਨੇ, ਕਿੱਧਰ ਵੀ ਜਾ ਸਕ ਕਦੇ ਨੇ, ਹੋਨ ਦੂਜਾ ਕੋਲ ਮੰਗੋ ਨਾ ਮੰਗੋ ਦੂਜਯਾਂ ਕੋਲ ਅਗਰ ਕਿੱਥੇ ਦੇਰ ਲਾੱਗ ਜੇ ਨਾ ਜਾਦਾ ਨਾਲੇ ਫੋਨ ਕਰਨ ਲਾੱਗ ਜਾਂਦੇ, ਆਏ ਨੀ ਤੁਸ ਤੁਸੀ ਆਏ ਨੀ ਕਿੱਧਰ ਰੈਗੇ ਓ, ਐ ਵੇ ਓ ਵੇ ਬੋਤ ਗੱਲਾਂ ਹੁੰਦੀਆਂ ਨੇ। ਫੇਰ ਇਸ ਕਾਰਕੇ ਨਾ ਮੰਗਨ ਤੇ ਦੇਲ ਈ ਨੀ ਕਰਦਾ। ਮੈਂ ਕੈਨੀ ਆ ਅਪਨੇ ਬੰਦੇਆਂ ਨਾਲੋਂ ਜਾਦਾ ਨਾ ਮੱਲੇ ਵਾਲੇ ਵੀ ਮੈਨੂੰ ਸਈ ਲੱਗਦੇ ਨੇ। ਕੀ ਓ ਕਦੀ-ਕਦੀ ਦੇ ਦੇਂਦੇ ਨੇ ਘਾਰ ਵਾਲੇ ਤੇ ਬਿਲਕੁਲ ਵੀ ਨੀ ਦੇਂਦੇ, ਓਨਾਂ ਤੇ ਨਾਲੇ ਮੂੰ ਵਗੈਰਾ ਬਨ ਜਾਂਦੇਨ।
ਹਾਂਜੀ, ਹੋਨ ਅੱਜ-ਕੱਲ ਵੇਖਲੋ ਹੋਨ ਗਰਮੀਆਂ ਹੈਗੀਆਂ ਨੇ ਬੰਦੇ ਘੁੰਮਨ ਜਾਂਦੇ ਨੇ, ਹੋਨ ਜਿਨਾਂ ਕੋਲ ਅਪਨੀ ਗੱਡੀਆਂ ਹੈਗੀਆਂ ਨੇ। ਹੋਨ ਓਈ ਜਾ ਪਾ ਰੇ ਨੇ। ਓਨਾਂ ਨੂੰ ਕਿੰਨਾ ਸੋੱਖ ਹੈਗੈ, ਆਪਨਾ ਸਾਧਨ ਹੋਣਾ ਵੀ ਬੜਾ ਜਰੂਰੀ ਹੈਗਾ ਵੇ, ਵੇਖੋ ਹਣਾ
ਮੰਨ ਲੋ ਹੁਨ ਕਈਆਂ ਕੋਲ ਕਾਰ ਵਗੈਰਾ ਹੁੰਦੀ ਏ, ਅਸੀ ਤੇ ਰੇਲ ਗੱਡੀਆਂ ਤੇ ਰੁਲਦੇ ਹੋਏ ਜਾਂਨੇ ਆ, ਹਨਾ। ਹੁਨ ਦੂਜੇ ਬੰਦੇਆਂ ਕੋਲ ਕਾਰ ਵਗੈਰੈ, ਏਸੀ ਵਗੈਰੈ ਲੱਗੇ ਲੱਗੇਆ ਹੋਯਾ ਅੰਦਰ ਈ ਸਭ ਕੁਛ, ਆਰਾਮ ਨਾਲ ਕੰਫਰਟੇਬਲ ਹੋ ਕੇ ਬੰਦਾ ਜਾਂਦੈ। ਅਸੀ ਟ੍ਰੇਨ ਵਗੈਰਾ ਚ ਐਵੇਂ ਧੱਕੇ, ਮੁੱਕੇ ਖਾ ਕੇ ਜਾਂਨੇ ਆਂ ਐਸ ਕਾਰਨ ਕੈਂਦੇ ਸਾਧਨ ਹੋਨਾ ਬੋਤ ਜ਼ ਚਾਏ ਬਾਈਕ ਹੋਵੇ, ਚਾਏ ਐਕਟਿਵਾ ਹੋਵੇ, ਹੋਨਾ ਬੋਤ ਜ਼ਰੂਰੀ ਏ। ਅੱਜ-ਕੱਲ ਦੇ ਟਾਈਮ ਵਿੱਚ ਕਿਸੇ ਕੋਲ ਮੰਗ ਨੀ ਸਕਦੇ ਅਸੀ, ਨਾਲੇ ਮੂੰ ਤੇ ਸਾਨੂੰ ਕੁਛ ਨਾ ਕੁਛ ਬੋਲ ਦਿੰਦੇ ਨੇ ਓ ਕਿ ਐ ਐਵੇਂ ਉਵੇਂ ਕਾਰਦੋ ਗੇ ਤੁਸੀ, ਐ ਹੋ ਜੇਗਾ, ਓ ਹੋ ਜੇਗਾ।
ਹਾਂ, ਬਿਲਕੁਲ ਸਈ ਕੇਆ ਨੇ।
ਚਾਏ ਅਪਨੇ ਬੱਚੇ ਕੋਲ ਟੁੱਟ ਜੇ, ਪਰ ਦੂਜੇ ਦੇ ਬੱਚੇ ਨੂੰ ਨੀ ਦੇਨੀ ਓਨਾਂ ਨੇ।
ਹਾਂ, ਬਿਲਕੁਲ। ਸਈ ਗੱਲ ਕੀਤੀ ਨੇ, ਪੈਲੇ ਤੇ ਵੇਖੋ ਐ ਹੁੰਦੀਆਂ ਈ ਨੀ ਸੀ ਐ ਚੀਜ਼ਾਂ ਪੈਲੇ ਤੇ ਸਿਰਫ਼ ਟਰੇਨਾਂ ਈ ਹੁੰਦੀਆਂ ਸਨ ਯਾ ਵੈਨ ਵਗੈਰਾ ਚੱਲਦੀਆਂ ਸਨ। ਓਨਾਂ ਦੇ ਕਿਰਾਏ ਇੰਨੇ-ਇੰਨੇ ਹੁੰਦੇ ਸਨ ਕਿਸੀ ਵਿਰਲੇ-ਵਿਰਲੇ ਕੋਲ ਈ ਹੋਂਦੀ ਸੀ ਐ ਵੈਨ ਵਗੈਰਾ ਵੀ। ਨੀ ਤੋ ਟਰੇਨਾਂ ਤੇ ਈ ਅੱਜ-ਕੱਲ ਜਾਂ ਜਾਂਦੇ ਸਨ। ਪੈਲੇ ਜਮਾਨੇ ਦੇ ਬੰਦੇ ਈ ਟ੍ਰੇਨ ਤੇ ਈ ਆ-ਜਾ ਕਰਨੀ ਐ ਤੇ ਅੱਜ ਅਪਣੀਆਂ ਗੱਡੀਆਂ ਚੱਲ ਪਿਆਂ ਨੇ ਹੋਨ ਕਿੰਨੀ ਕਿੰਨਾ ਫੈਸਿਲੀ ਵੀ ਕਿੰਨਾ ਬੀ ਪਬਲਿਕ ਓ ਕਾਰਤਾ ਵੇ, ਟੈਕਨੋਲਜੀ ਆ ਗੀ ਏ। ਬੀ ਇੰਨੀ ਟੈਕਨੋਲਜੀ ਆ ਗੀ ਕਿ ਅਸੀ ਅਪਨੀ ਖੁਦ ਦੀ ਕਾਰ ਤੇ ਜਾ ਸਕਨੇ ਆਂ, ਆ-ਜਾ ਕਾਰ ਸਕਨੇ ਆ ਕਿ ਤੇ ਬਾਰਲੇ ਸ਼ੈਰ ਵੀ ਜਾ ਸਕਨੇ ਆ ਅਸੀ, ਵੀ ਟਰੇਨਾਂ ਧੱਕੇ ਨੀ ਖਾਣੇ ਪੈਨਗੇ।
ਹਾਂਜੀ, ਬਈ ਕੈਬ ਵਗੈਰਾ ਬੁੱਕ ਹਾਂ ਸਈ ਗੱਲ ਏ, ਅਈਓ ਤੁਸੀ ਕੈ ਤੇ ਰਏ ਸੀ। ਕੈਬ ਵਗੈਰਾ ਜਿਵੇਂ ਬੁੱਕ
ਹਾਂ, ਹਾਂ ਫੋਨ ਵੇਖਲੋ। ਅੱਜ-ਕੱਲ ਫੋਨਾਂ ਏੱਚ ਸਭ ਕੁਛ ਏ। ਕਿੰਨਾ ਵਧੀਆ ਚੱਲ ਪੇਐ ਫੋਨ ਵੀ, ਕਿੰਨੇ ਵਦੀਆ-ਵਦੀਆ ਐਪ ਚੱਲ ਪ ਪੇ ਨੇ, ਅਸੀਂ ਕੀ ਹੁੰਦਾ ਵੇ ਕੁੱਛ ਖਾਣਾ ਹੋਏਗਾ, ਤੇ ਅਸੀਂ ਕੁਛ ਮੰਗਵਾ ਵੀ ਸਕਨੇ ਆਂ ਸਵੀਗੀ ਤੋ ਮੰਗਵਾ ਸਕ
ਹਾਂ, ਬਿਲਕੁਲ ਸਈ ਗੱਲ ਏ, ਜਿਵੇਂ ਬਿਲਿੰਕ ਬਲਿੰਕਿਟ ਵਗੈਰਾ ਹੋ ਗੇਆ, ਬਲਿੰਕਿਟ ਤੋਂ ਜਿਵੇਂ ਮੰਨ ਲੋ ਆਟਾ ਵਗੈਰਾ ਖਤਮ ਹੋ ਗੇਆ ਘਰ
ਹਾਂਜੀ, ਵੇਖਲੋ ਘਰ ਕੋਈ ਨੀ ਐ, ਬਿਲਕੁਲ ਸਈ ਗੱਲ ਕੀਤੀ ਨੇ ਏੱਕ ਫੈਦਾ ਵੀ ਹੈਗੈ ਫੋਨ ਦਾ ਬੜਾ ਅੱਛਾ ਹੈਗਾ ਵੇ ਏ ਏੱਕ ਕਿਸਮ ਦਾ ਤੇ ਅਗਰ ਅਸੀਂ ਐਨੂੰ ਅੱਛੇ ਤਰੀਕੇ ਤਰੀਕੇ ਨਾਲ ਯੂਜ ਕਰੀਏ ਤੇ ਫੋਨ ਨੂੰ
ਸਹੀ ਗੱਲ ਏ, ਪੰਜ ਮਿੰਟ ਤੋਂ ਪਹਿਲੇ ਲਿਆ ਕੇ ਦਿੰਦੇ ਨੇ ਸਮਾਨ ਨਾਲੋਂ ਨਾਲ।
ਹਾਂਜੀ- ਹਾਂਜੀ, ਬਿਲਕੁਲ ਸਹੀ ਕੀ, ਬਿਲਕੁਲ ਸਹੀ ਗੱਲ ਏ। ਹੁਣ ਵੇਖ ਲਓ ਕੀ ਹੁੰਦਾ, ਪੜ੍ਹਾਈ ਵਿੱਚ ਪਹਿਲੇ ਬੱਚਿਆਂ ਨੂੰ ਕਿੰਨੀ ਦਿੱਕਤ ਹੁੰਦੀ ਸੀ, ਟਿਊਸ਼ਨਾਂ ਲਵਾਉਣੀਆਂ ਪੈਂਦੀਆਂ ਸਨ ਹੁਣ ਅੱਜ- ਕੱਲ੍ਹ ਦੇ ਬੱਚੇ ਵੇਖ ਲੋ, ਇਹਨਾਂ ਦੇ ਹੱਥਾਂ 'ਚ' ਫੋਨ ਹੈਗੇ ਨੇ ਤੇ ਫਟਾਫਟ ਦੇੇਖਦੇ ਨੇ ਫੋਨ ਹੀ ਸਰਚ ਕਰਦੇ ਨੇ ਕਦੀ ਗੁ ਕਿੰਨੇ ਐਪ ਆਏ ਦੇ ਨੇ, ਗੂਗਲ ਤੋਂ ਸਰਚ ਕਰ ਲੈਂਦੇ ਨੇ, ਯੂਟਿਊਬ ਤੋਂ ਵੇਖ ਲੈਂਦੇ ਨੇ ਚੈਟ ਜੀਬੀਟੀ ਤੋਂ ਵੇਖ ਲੈਂਦੇ ਨੇ, ਹੋਰ ਵੀ ਕਾਫ਼ੀ ਐਪ ਹੈਗੇ ਨੇ
ਹੁਣ ਜਿਵੇਂ ਮੇਰਾ ਭਰਾ ਹੈਗਾ, ਉਹਨੂੰ ਅਸੀਂ ਟਿਊਸ਼ਨ ਨਹੀਂ ਪਾ ਸਕਦੇ, ਹੁਣ ਉਹ ਨੂੰ ਅਸੀਂ ਉਹ ਫੋਨ ਉਹ ਦੇ ਕੋਲ ਆਪਣਾ ਫੋਨ ਏ, ਉਹ ਚੈਟ ਜੀ ਪਿਟੀ ਤੋਂ ਜਿਵੇਂ ਯੂਟਿਊਬ ਤੋਂ ਕਲਾਸਿਸ ਲਗਾਦਾ ਆਪਣੀਆਂ ਸਭ ਕੁਛ ਫੋਨ 'ਚ' ਹੈਗਾ, ਅਗਰ ਬੱਚੇ ਦਾ ਦਿਮਾਗ ਹੋਵੇ ਨਾ, ਉਹ ਘਰ ਬਹਿ ਕੇ ਵੀ ਪੜ ਸਕਦਾ।
ਬਿਲਕੁਲ ਸਹੀ ਗੱਲ ਕੀਤੀ ਨੇ, ਬੇ ਕਿਸਮ ਦਾ ਫੋਨ ਬੜਾ ਹੀ ਅੱਛ ਅੱਛਾ ਵੀ ਹੈਗਾ ਵੇ, ਵੇਖੋ ਨੁਕਸਾਨਦਾਇਕ ਵੀ ਹੈਗਾ, ਜਿਆਦਾ ਦੇਰ ਅਸੀਂ ਬੱਚੇ ਨੂੰ ਦੇ ਵੀ ਨੀ ਸਕਦੇ ਛੋਟੇ ਬੱਚੇ
ਹਾਂਜੀ ਜੇ ਫੋਨ ਨੂੰ ਸਹੀ ਤਰੀਕੇ ਨਾਲ ਚਲਾਓ ਨਾ ਤੇ ਸਾਡੇ ਤੇ ਬਹੁਤ ਫਾਇਦੇ ਹਨ, ਬਹੁਤ ਫਾਇਦੇ ਵਾਲਾ ਅਗਰ ਬੱਚਿਆਂ ਨੂੰ ਬੇਕਾਰ ਚੀਜ਼ਾਂ, ਗੇਮਸ ਵਗੈਰਾ ਲੱਗ ਗਈਆਂ ਜਿਵੇਂ ਕੋਈ ਵੀਡੀਓ ਰੀਲੀਜ਼ ਵੇਖਣੀਆਂ, ਫਿਰ ਤੇ ਬੇਕਾਰ ਹੀ ਏ ਉਹ ਚੀਜ਼, ਅਗਰ ਬੱਚਾ ਫੋਨ ਨੂੰ ਸਹੀ ਯੂਜ ਕਰ ਰਿਹਾ, ਆਪਣਾ ਪੜ੍ਹ ਰਿਹਾ ਜਾਂ ਕੋਈ ਟੈਕਨੋਲਜਜੀ ਸਿੱਖ ਰਿਹਾ ਜਾਂ ਕੋਈ ਸਕਿੱਲਸ ਸਿੱਖ ਰਿਹਾ, ਕੁਛ ਵੀ ਆ ਚੀਜ਼ਾਂ ਸਿੱਖ ਰਿਹਾ ਤੇ ਫਿਰ ਸਾਡੇ ਤੇ ਬਹੁਤ ਵਧੀਆ ਹੈਗਾ।
ਹੁਣ ਵੇਖੋ ਅਸੀਂ ਫਰਸ ਕਿੱਥੇ ਜਾਣਾ ਹੁੰਦਾ ਵੇ ਹੁਣ ਅਸੀਂ ਫੋਨ ਵਿੱਚੋਂ ਅਸੀਂ ਮੈਪ ਵੀ ਕੱਢ ਸਕਦੇ ਆਂ ਮੈਪ ਕੱਢਾਂਗੇ, ਇਕਦਮ ਸਾਰਾ ਰਾਹ ਨਿਕਲ ਆਉਂਦਾ ਵੇ ਹੁਣ ਅਸੀਂ ਆਰਾਮ ਨਾਲ ਜਾ ਸਕਦੇ ਆਂ
ਹਾਂਜੀ, ਲੋਕੇਸ਼ਨ ਪਾ ਕੇ ਬੰਦਾ
ਅੱਛਾ ਨਜ਼ਰ ਆ ਜਾਂਦੀ ਏ। ਹੁਣ ਵੇਖ ਲਓ ਹੁਣ ਕਿਸੇ ਨੇ ਸਾਡੇ ਘਰ ਆਣਾ ਹੋਏਗਾ, ਅਸੀਂ ਉਹਨੂੰ ਆਪਣੇ ਫੋਨ ਤੋਂ ਲ ਲੋਕੇਸ਼ਨ ਸੈਂਡ ਵੀ ਕਰ ਸਕਦੇ ਆ, ਹੁਣ ਬਿਲਕੁਲ ਆਸਾਨ ਤਰੀਕੇ ਨਾਲ ਆ ਸਕਦਾ ਨਾ ਸਾਡੇ ਘਰ।
ਹੋਰ ਬੜੇ ਆਰਾਮ ਨਾਲ, ਬੰਦੇ ਕੋਲ ਅੱਜ- ਕੱਲ੍ਹ ਜਿਵੇਂ ਮੰਨ ਲਓ ਕਿ ਇਸ ਕੋਲ ਕਾਰ ਏ, ਉਹਦੀ ਸਕਰੀਨ 'ਤੇ ਨਾਲੋਂ ਨਾ ਹੀ ਆ ਜਾਂਦੀ ਲੋਕੇਸ਼ਨ ਉਹ ਹਜੇ ਆਈ ਦੱਸਦੀ ਰਹਿੰਦੀ ਹੈ ਨਾਲ -ਨਾਲ ਇਸ ਸਾਈਡ ਜਾਓ ਲੈਫਟ ਰਾਈਟ ਸਭ ਦੱਸਦੀ ਓ, ਸਭ ਦੱਸਦੀ ਏ। ਹੋਰ ਬਹੁਤ ਮਤਲਬ ਕਿ ਨਾ ਅੱਜ- ਕੱਲ੍ਹ, ਬਹੁਤ ਵਧੀਆ ਚੀਜ਼ਾਂ ਆ ਗਈਆਂ ਨੇ ਸਹੀ ਕਵਾਂ ਤੇ ਮੈਂ
ਹਾਂਜੀ, ਹੁਣ ਵੇਖੋ ਪਿੱਛੇ ਲੋਕਡਾਊਨ ਲੱਗਿਆ ਸੀ ਵੇਖੋ ਹੁਨ ਲੋਕਡਾਊਨ ਲੱਗਿਆ ਸੀ ਤੇ ਪੜ੍ਹਾਈਆਂ ਫੋਨਾਂ ਤੇ ਹੀ ਹੋਈਆਂ ਨੇ। ਫੋਨ ਵਿੱਚ ਹੀ ਬੰਦਿਆਂ, ਬੱਚਿਆਂ ਨੇ ਲੈਪਟੋਪ ਲਿੱਤੇ ਆ ਕਈਆਂ ਨੇ ਲੈਪ ਟੋਪ ਤੇ ਚਲਾਂਦੇ ਸਨ, ਟੈਬ ਵਗੈਰਾ ਤੇ ਕਲਾਸ ਸ ਲੱਗਦੀਆਂ ਸਨ, ਕਿੰਨ- ਕਿੰਨਾ
ਐਧਰ ਤਾਂ ਸਾਡੇ ਬੱਚਿਆਂ ਨੂੰ ਟੈਬ ਮਿਲੇ ਸੀ ਸਕੂਲ ਤੋਂ ਪੜ੍ਹਾਈ ਵਸਤੇ, ਹਾਂਜੀ। ਪਰ ਸਾਡੇ ਬੱਚੇ ਓਦੇ ਤੇ ਈ ਪੜ੍ਹਦੇ ਨੇ ਹੁਨ, ਸਾਰਾ ਕੰਮ ਵਗੈਰਾ ਓਦੇ ਤੇ ਈ ਕਰਦੇ ਨੇ। ਹਾਂ, ਬਹੁਤ ਮਤਲਬ ਕਿ ਨਾ ਫੈਸੱਲਿਟੀ ਦਿੱਤੀਆਂ ਸੀ।
ਹਾਂ, ਵੇਖਲੋ ਅੱਜ -ਕੱਲ੍ਹ ਗੌਰਮੈਂਟ ਨੇ ਬੜੀ ਜ਼ਿਆਦਾ ਫੈਸਿਲਿਟੀਸ ਦਿੱਤੀਆਂ ਹੋਈਆਂ ਨੇ, ਮਿੰ ਟੈਕਨੋਲਜੀ ਅੱਗੇ ਵਧੀ ਜਾ ਰੀ ਏ, ਵੱਧੀ ਜਾ ਰੀ ਏ ਬੜਾ ਈ ਅਜੇ ਤੇ ਕੁਛ ਵੀ ਨੀ ਐ ਕੈਂਦੇ ਨੇ ਹੁਨ। ਜੇੜਾ ਅੱਗੇ ਆਣ ਵਾਲਾ ਟਾਈਮ ਹੋਏਗਾ ਨਾ ਹੋਰ ਵੀ ਵਧੀਆ ਟੈਕਨੋਲਜੀਆਂ ਹੋਰ ਵੀ ਵਧ ਵਧੀਆ-ਵਧੀਆ ਚੀਜਾਂ ਆਨਗੀਆਂ ਅੱਗੇ।
ਜਿਵੇਂ ਹੁਣ ਸਾਨੂੰ ਜਿਵੇਂ ਅੱਜ-ਕਲ ਨਿਊਜ ਵਗੈਰਾ ਆਂਦੀਆਂ ਨੇ ਸਭ ਕੁਛ ਫੋਨ ਤੇ ਅੱਜ-ਕਲ
ਹਾਂ, ਕੋ ਅ ਕੋ ਅੱਜ-ਕੱਲ ਕੋਈ ਅਖਬਾਰ ਈ ਨੀ ਪੜਦਾ। ਸਾਰੇ ਫੋਨਾਂ ਚ ਵੇਖਦੇ ਨੇ ਨਿਊਜਾਂ।
ਅਖਬਾਰ ਕੋਈ ਖਰੀਦਦਾ ਈ ਨਈ। ਕੋਈ ਵੇਖਦਾ ਈ ਨਈ ਅਖ਼ਬਾਰ ਨੂੰ, ਫੋਨ ਤੇ ਹੀ ਸਭ ਕੁਛ, ਨਈ ਅੱਜ ਆਂ ਹੁਣ ਤੱਕ ਤੇ
ਯਾਰ ਸਾਡੇ ਨਾਲ ਹੋਰ ਵੀ ਬੰਦੇ ਹੋੰਦੇ ਸਨ। ਕਿ ਬਾਹਰ ਬੈ ਕੇ ਪੜਦੇ ਸਨ ਅਖਬਾਰਾਂ ਸਵੇਰੇ-ਸਵੇਰੇ, ਅੱਜ-ਕੱਲ ਵੇਖ ਲੋ ਪੈਲੇ ਅਖਾਂ ੳਠਦੇਆਂ ਨਾਲ ਈ ਪੈਲੇ ਹੱਥ ਹਥਾਂ ਚ ਫੋਨ ਹੋਨਗੇ ਤੇ ੳਦੇ ਚ ਨਿਊਜਾਂ ਵੇਖਦੇ ਨੇ।
ਸਈ ਗੱਲ ਏ। ਨਿਊਜ, ਅੱਜ-ਕੱਲ ਨਿਊਜ ਵੀ ਫੋਨ ਤੇ ਆਨ ਲਗ ਗੀਏ ਜੇੜਾ ਕੋਈ ਗੁਰਦੁਆਰੇ ਵਗੈਰਾ ਦਾ ਲਾਈਵ ਦੇਖਨਾ, ੳਵੀ ਫੋਨ ਤੇ ਆ ਰਿਆ। ਜਿਵੇਂ ਹੁਣ, ਹੁਣ ਜਿਵੇਂ ਘਰਾਂ ਚ ਵਾਏ-ਫਾਏ ਲੱਗਣ ਲੱਗ ਗਏ ਨੇ ੳਵੀ ਏਕ ਟੈਕਨੋਲਜੀ ਹੈਗੀ ਏ ਕਿ ਬੰਦਾ ਅਪਣੇ ਘਰ ਕੁੱਛ ਵੀ ਦੇਖ ਸਕਦਾ। ਯੂ ਟੂਬ ਚਲ ਜਾਂਦਾ ਓਦੇ ਤੇ ਹਰ ਕੁਛ ਅ ਜੇੜੀ ਮੂਵੀ ਦੇਖ ਨੀ ਏ, ਕੁਛ ਵੀ ਦੇਖਨਾ ਸਭ ਕੁਛ ਆ ਜਾਂਦਾ। ਹੋ ਹੋਰ ਜਿਵੇਂ ਅੱਜ, ਅੱਜ-ਕੱਲ ਜਿਵੇਂ ਮੀਸ਼ੋ ਵਗੈਰਾ ਚਲ ਗਿਆ ਅਸੀ ਵੀ ਕੱਪੜਾ ਖਰੀਦਨਾ ਜਰੂਰੀ ਐ ਫੇਰ ਅਸੀ ਖਰੀਦ ਸਕਨੇ ਫਟਾਫਟ ਬਾਹਰ ਜਾਨ ਦਾ ਟਾਈਮ ਨੀ ਐ।
ਤਰਾ, ਨਾਇਕਾ ਤੇ ਅਸੀਂ ਮੇਕਅਪ ਵਗੈਰਾ ਵੀ ਔਡਰ ਕਰ ਸਕਨੇ ਆਂ ਇਨੀ ਜਾਦਾ ਫੈਸਿਲਿਟੀ ਆ ਗੀਆਂ ਨੇ ਅਗਰ ਸਾਡੇ ਕੋਲ ਸਮਾਨ ਗਲਤ ਵੀ ਆ ਗਿਆ ਨਾ ਅਸੀ ੳਨੂੰ ਰਿਟਰਨ ਵੀ ਕਰ ਸਕਨੇ ਆਂ।
ਹਾਂ, ਸਈ ਗੱਲ ਏ, ਰਿਟਰਨ ਕਰ ਸਕਨੇ ਆਂ।
ਹਾਂਜੀ, ਬੜੀ ਈ ਜਾਦਾ ਹੁਣ ਵੇਖ ਲੋ ਕੀ ਹੁੰਦਾ ਵੇ ਹੋਰ ਵੀ ਨਵੇ-ਨਵੇ ਐਪ ਆਂਦੇ ਪਏ ਨੇ।
ਹਾਂਜੀ, ਬੋਤ ਐਪ ਆ ਰਏ ਨੇ, ਪਤਾ ਨੀ ਕੇੜੇ-ਕੇੜੇ, ਨਾਮ ਵੀ ਨੀ ਲੈਣੇ ਆਂਦੇ, ਬੋਤ ਵਧੀਆ, ਵਧੀਆ ਬਾਦ ਚ ਸਾਨੂੰ ਪਤਾ ਚੱਲਦਾ ਕਿ ਬੋਤ ਵਧੀਆ, ਵਧੀਆ ਲਾਈਵ ਆਂਦੇ ਓਹ ਆਂਦੇ ਨੇ ਸਾਰੇ ਐਪ।
ਹਾਂ, ਹੁਣ ਅੱਜ-ਕੱਲ ਵੇਖੋ ਕਿਨੀ ਇਨੀ ਟੈਕਨੋਲਜੀ ਹੈਗੀ ਏ, ਹੁਨ ਐਲ ਈਡੀਆਂ ਵੇਖੀਆਂ ਨੇ ਕਿਨੀ ਵਧੀਆ ਆ ਰਈਆਂ ਨੇ। ੳਦੇ ਵਿੱਚੋ ਈ, ਕੀ ਹੁੰਦਾ ਵੇ, ਨੈਟ ਵਗੈਰਾ ਚੱਲਦੇ ਪਏ ਨੇ ਵਾਈ-ਫਾਈ ਨਾਲ ਕੋਨੈਕਟ ਹੋ ਜਾਂਦੀਆਂ ਨੇ, ਇਨੇ ਵਧੀਆ ਅਸੀ ਜੋ ਅਗਰ ਅਸੀ ਅਪਨੇ ਫੋਨ ਇਚ ਜੋ ਚਲਾ ਰਏ ਆ ਨਾ ਅਸੀ ਫੋਨ ਵੀ ਕਨੈਕਟ ਕਰ ਸਕਨੇ ਆਂ ਐਲ ਈ ਡੀ ਨਾਲ, ਇਨੀ ਫੈਸਿਲਿਟੀਜ ਆ ਗਈਆਂ ਅਨ।
ਹੁਣ ਜਿਵੇਂ ਇਕ ਬੈਟਰੀ ਆਲੀ ਐਕਟਿਵਾ ਹੈਗੀ ਏ, ੳਹ ਵੀ ਤੇ ਸਾਡੇ ਪੈਟਰੋਲ ਦਾ ਕਿਨਾ ਖਰਚਾ ਬਚਾ ਰਈ ਏ।
ਹਾਂ, ਬਿਲਕੁਲ ਸਹੀ ਗੱਲ ਕੀਤੀ ਨੇ, ਬਿਲਕੁੱਲ ਸਹੀ ਗੱਲ।
ਹੈਨਾ, ਹੁਨ ਬਸ ਇੱਕ ਬੰਦੇ ਕੋਲ ਲੈਣ ਅਸਤੇ ਹੋਨਾ ਚਈਦਾ। ਪੈਸਾ, ੳਈੳ ਤੇ ਸਾਰੀ ਗੱਲ ਹੈਗੀ ਏ, ਬੰਦਾ ਕੋਈ ਖਰੀਦ ਸਕਦਾ ਕੋਈ ਨਈ ਖਰੀਦ ਸਕਦਾ।
ਹੋਨ ਵੇਖ ਲੋ ਸਰ ਕਾਰ ਨੇ ਐ ਵੀ ਤੇ ਕਿਨੀ ਫੈਸਿਲਿਟੀਜ ਦਿੱਤੀਆਂ ਨੇ ਸਾਨੂੰ ਅਸੀ ਕਿਸਤਾਂ ਤੇ ਵੀ ਲੈ ਸਕ ਸਕਨੇ ਆਂ ਹੈਨਾ ਬੀ, ਜੀਰੋ ਓਦੇ ਤੇ ਕਰਕੇ ਚਲੋ ਸਾਡੀ ਮਰਜੀ ਹੈਗੀ ਏ ਅਸੀ ਪੈਲੇ ਕਿਨੇ ਦੇਣੇ ਨੇ ਪੈਸੇ, ੳਸ ਤੋਂ ਬਾਦ ਅਸੀ ਥੋੜੀ ਥੋੜੀ ਡਾਉਨ ਪੇਮੈਂਟ ਅਸੀ ਨਈ ਦੇ ਸਕਦੇ। ਠੀਕ ਐ ਨਾ, ਹੁਣ ਗਰੀਬ ਗਰੀਬ ਪਰਿਵਾਰਾ ਸਤੇ ਐਈਓ ਸਭ ਤੋਂ ਸਈ ਹੈਗਾ ਵੇ ਫੇਰ
ਹਾਂਜੀ-ਹਾਂਜੀ, ਜਿਵੇਂ ਅੱਜ-ਕੱਲ ਬੱਚੇ ਆਪਣਾ ਚੈਨਲ ਬਣਾਦੇ ਯੂਟੁਬ ਤੇ ਓਵੀ ਤੇ ਕਿੰਨੀ ਵਧੀਆ ਚੀਜ਼ ਹੈਗੀ ਹਾਂਜੀ, ਜੇੜੇ ਵਾਯਰਲ ਹੋ ਜਣ ਨੇ, ਜਿਦੇ ਨਾਲ ਪੈਸਾ ਮਿਲਦਾ ਓਵੀ, ਏਕ ਟੈਕਨੋਲੋਜੀ ਏ ਵਧੀਆ
ਫੋਨਾ ਕਾਰਕਈ ਹੋ ਰੇਆ ਵੇ, ਫੋਨ ਚ ਵੇਖ ਲੋ ਕਿੰਨਾ ਵਧੀਆ ਹੈਗਾ ਵੇ ਫੋਨ ਅਗਰ ਅਸੀ ਏਨੂੰ ਸਹੀ ਯੂਸ ਕਰੀਏ ਤੇ
ਸਈ ਯੂਸ ਕਰੀਏ ਤੇ ਬੋਤ ਕੁਛ ਏ, ਅਗਰ, ਏਈਓ ਬੇਕਾਰ ਚੀਜ਼ਾਂ ਦੇਖਾਂਗੇ ਤੇ ਸਾਡੇ ਤੇ ਬੇਕਾਰ ਏ ਫੋਨ, ਖਟਾਰਾ
ਹਾਂਜੀ-ਹਾਂਜੀ, ਬਿਲਕੁਲ ਸਈ ਗੱਲ ਕੀਤੀ ਨੇ
ਹਾਂਜੀ ਚਲੋ ਠੀਕ ਐ ਦੀਦੀ ਹੈ।
ਹਾਂਜੀ-ਹਾਂਜੀ, ਠੀਕ ਐ ਓਕੇ ਬਾਏ।
ਠੀਕ ਐ ਬਾਏ।